ਹੈਲੋ।
ਚਛੀ
ਹੈਲੋ ਹੈਲੋ ਹੈਲੋ ਹੈਲੋ, ਤੇਰੀ ਅਵਾਜ਼ ਨੀ ਆਉਂਦੀ ਪਈ।
ਆਵਾਜ਼ ਨਹੀਂ ਹੋਣ ਆ ਰਹੀ ਏ
ਨਾ ਹੁਣ ਘੱਟ ਘੱਟ ਕੇ ਆਰੀ ਹੈ।
ਘੱਟ ਘੱਟ ਕੇ ਆਰੀ ਰੇਂਜ ਦਿੱਕਤ ਹੋ ਹੈਗੀ ਨਾ, ਹੈਲੋ।
ਤੇਰੀ ਆਵਾਜ਼ ਬਹੁਤ ਘੱਟ ਆ ਰੀ ਔ ਏ।
ਘੱਟ ਆਰੀ।
ਹੈਂ। ਬਹੁਤ ਘੱਟ ਆ ਰਹੀ ਤੇਰੀ ਆਵਾਜ਼ ਨਹੀਂ ਆ ਰਹੀ
ਹੈਲੋ।
ਹਾਂ ਹੁਣ ਆਈ ਆ।
ਹਾਂ ਆਰੳ ਹੁਣ।
ਹਾਂ ਹਾਂ ਹੁਣ ਆਈ ਆ ਹਹਹਂ। ਕੀ ਕਰਦਾ।
ਕਝ ਨਿਵਾਸ ਸ ਬੈਠ।
ਅੱਛਾ। ਕਰ ਲਿਆਦੇ ਰਨ ਕੰਮ, ਕੀ ਕਰਦੀ ਸੀ।
ਅਜਲੀ ਪਚ ਵੀ ਇਹ ਨਾ।
ਅੱਛਾ। ਪੋਚੇ ਲਉਣ ਦੀ ਹਜੇ, ਗਈ ਤਰੀ ਮੰਮੀ। ਤੁ ਮੰਮੀ ਗਈ।
ਮੰਮੀ ਚਲੇ ਗਏ ਨੇ ਬਸ।
ਤੇਰਾ ਡੈਡੀ ਵੀ।
ਹਾਂ, ਸਾਡੇ ਸਵੇਰੇ ਸੱਤ ਵਜੇ ਚਲੇ ਜਾਂਦੇ ਨੇ।
ਹਾਂ, ਸਵੇਰੇ ਚਲ ਜਾਂਦਾ ਅਪ-ਡਉਣ ਕਰਦਾ ਸਾ ਡੈਡੀ।
ਹਾਂ ਵੇ ਮੈਂ ਛੱਡ ਆਡ, ਸ਼ਾਮੀ ਚ' ਆਪੇ ਆ ਜਾਂਦਾ, ਤੇ ਸਵੇਰੇ ਦਿੱਕਤ ਹੁੰਦੀ ਲੱਗੇ।
ਤੇ ਵਾਜ਼ ਬੜੀ ਘੱਟ ਆਉਂਦੀ ਹੈ ਕੀ ਗੱਲ।
ਨੀ ਮੇਮੀ।
ਅੰਜਲੀ ਤੇ ਵਧੀਆ ਆਉਂਦੀ। ਮੈ ਆਖਾਯ ਅੰਜਲੀ ਦੀ ਆਵਾਜ਼ ਵਧੀਆ ਆਉਂਦੀ ਪੈਈ ਸੀ, ਤੇਰੀ ਘਟ ਆਉਂਦੀ ਹੈ।
ਮੇਰੇ ਲੱਗਦਾ, ਦਿੱਕਤ ਫਿਰ।
ਤੇਰੇ ਫੋਨ ਚ' ਖਰਾਬੀ ਲਾਦੀ ਮੈਨੂੰ।
ਹਾਂ, ਮੇਰਾ ਫੋਨ ਖਰਾਬ ਹੋ ਗਿਆ ਨਾ।
ਹਾਂ, ਸਪੀਕਰ ਲਾਵਲੋ, ਹਾਂ, ਆਵਾਜ਼ ਤੇ ਆਉਂਦੀ, ਪਰ ਘੱਟ ਆਉਂਦੀ ਆ।
ਘੱਟ ਆਂਦੀ ਹੈ, ਕੋਈ ਹੋਰ ਕੀ ਹੈ ਰੋਟੀ ਖਾ ਲੀ।
ਨਾ, ਅੱਜੇ ਕੇਤ ਖਾ ਖਾਣੀ ਹੈ, ਬਣਾਈਏ। ਹਮ ਰੋਟੀ ਬਣਾਈ ਹੈ ਏ, ਅਸੀਂ ਬਣਾਇਆ ਸੀ ਰਾਤ ਕਦੂ ਬਣਾਇਆ ਸੀ।
ਕੀ ਬਨਾਆ ਜੇ।
ਹੋਰ ਤੁਸੀਂ ਖਤਰੀ ਮੰਮਮੀਟੀਨ ਹੋਣਾਏ ਸੀ ਨਾ।
ਬਣਾਏ ਨੇ ਰੋਟੀ, ਮੈਂ ਬਣਾ ਦਾਂਗੀ ਰੋਟੀ।
ਅੱਛਾ। ਠੀਕ ਹੈ, ਵਧੀਆ। ਹਵੇ ਖੇਡਦਾ ਪੈ।
ਹਨ ਰ
ਬਚੇਗੀ, ਖੇਡਦਾ ਪੈਹਾ ਹੈਂ। ਹਾਨੀ, ਹਾਨੀ ਭੂਆ ਕੋਲ ਗਈ ਆ।
ਜਮਾ ਹੀ ਕੰਮ ਹੈ ਉਹ ਤੇ, ਆ ਜਾਣ।
ਭੂਆ ਹੋ ਗਈਆਂ ਨੇ, ਆਣਗੀਆਂ ਫੇਰ ਗੱਲ ਕਰਾ ਦਿਆਂਗੇ ਤੁਹਾਡੀ, ਜਦੋਂ ਆਣੀ
ਹਾਂ ਬਾਈ, ਮੈਂ ਹੁਣ ਤਾਂ ਤੇ ਗੇੜਾ ਲਾ ਜਾਂਦੀਆਂ ਨੇ।
ਹੈਂ।
ਹੰਦਾ ਤੇ ਪੰਜ-ਛੇ ਗੇੜੇ ਲਾ ਜਾਂਨੇ ਨਾ ਉਹ।
ਹਾਂ, ਉਵੇਂ ਤੇ ਨਿਕਲਦੀ ਆ ਨ ਤੁਹਾਡੇ ਘਰੋਂ, ਜੇ ਆ ਜਾਂਦੀ ਆ।
ਗਲੀਆਂ- ਗਲੀਆਂ ਕੇ ਆਉਦੀ ਹੰਦੀ ਗਰਮੀ ਬੜੀ ਵੀ ਚ' ਲੈ ਕੇ ਜਗ੍ਹਾ ਟੇਕ ਕੇ ਬੈਠੇ ਹੁੰਦੇ ਨੇ।
ਹੋ ਕੰਮ ਹੀ ਨੀ ਮੁੱਕਦਾ। ਝਾੜੂ ਲਾ ਲੋ, ਪੋਚੇ ਲਾ ਲੋ, ਤਾਂ ਕੱਪੜੇ ਪਾ ਲੋ, ਰੋਟੀ ਬਣਾ ਲਾ ਲੋ।
ਪੰਜ- ਛੇ ਦਿਨ ਦੀ ਛੁੱਟੀਆਂ ਰਹਿਈਆਂ ਨੇ। ਬਸ ਛੇ ਦਿਨ ਦੀ ਛੁੱਟੀਆਂ ਰਹਿ ਗਈਆਂ ਨੇ। ਵਾਂ ਮੈਂ।
ਸੁਣਸ਼।
ਸ਼ਾਮੀ- ਸ਼ਾਮੀ।
ਅੱਛਾ- ਅੱਛਾ ਤੇਰੀ ਮੰਮੀ ਆ ਜਾਗੀ, ਤੂੰ ਚੱਲਜੇਗਾ।
ਹਾਂ, ਮੰਮੀ ਮੈਂ, ਆਜੇਗੀ ਤੇ ਮੈਂ ਚੱਲ ਗਾ, ਗਰਮੀ ਹੁੰਦੀ ਨਾ ਜਾ ਨ ਜਾਂਦਾ। ਗਰਮੀ ਹੁੰਦੀ ਨਾ। ਘਰੇ ਫਿਰ ਏ ਸੀ ਲਾ ਕੇ ਬੈਠਾ ਰਹਿੰਦਾ।
ਹਮ ਚਾਲਿਐ ਘਰ।
ਹਾਂਜੀ। ਹੋਰ
ਹੋ ਪੰੰਦਰੇ ਹੈਂ
ਮੈਨੂੰ ਛੱਟੀਆਂ ਰ ਗਈ ਨੇ ਬ ਪੰਜ ਛੇ ਦਿਨ ਦੀਆਂ।
ਤੇਰੀਵਾਜ਼ ਹੀ ਨਹੀਂ ਆਉਣ ਦੀ ਮੈਨੂੰ ਬਹੁਤ ਘੱਟ ਰਹੀ ਹੈ। ਫਦਾਈ ਨ ਕੁ ਸਰ
ਰੇਂਜ
ਤੇਰੀ ਆਵਾਜ਼ ਤਾਂ ਸੁਣਦਾ ਹੀ ਨੀ ਕੀ ਬੋਲਦਾ।
ਕਿਲੇ ਫਉਦੀ ਸੀ
ਆਵਾਜ਼ ਇਨੀ ਸੁਣ ਰਹੀ ਮੈਨੂੰ ਮਤਲਬ ਕੰਨ ਲਾ ਕੇ ਸੁਣੀ ਜਾਂਦੇ ਆ। ਹਾਂ, ਹਾਂ ਕਰੀ ਜਾਂਦੀ ਹਾਂ, ਹਾਂ ਬੋਣ।
ਹੋਨ ਆ ਗੀ ਵਾਜ਼।
ਹਾਂ।
ਅੱਛਾ ਫਿਰ ਠੀਕ ਹੈ ਹੋ ਬ ਪੰਜ ਮੈਂ ਪੰਜ ਛੇੇ ਦਿਨ ਦੀ ਛੁੱਟਟੀਆਂ ਰਹਿ ਗਈਆਂ ਨੇ ਫਿਰ ਚਲੇ ਜਾਣੇ।
ਪਾਰਕ ਬਾਹਰ ਨੀਕਲ ਜਾ ਥੋੜਾ ਜਿਹਾ।
ਆਵਾਜ਼ ਨਹੀਂ ਆ ਰਹੀ ਕਿ ਮੇਰੀ
ਨੌ।
ਕਿਉ ਵਜ਼ ਗ ਜਾਂਦੀ
ਬਿਲਕੁਲ ਵੀ ਨੀ ਆਉਂਦੀ ਕਾ
ਕੱਠੇ ਢਕ ਠੀਕ ਆ ਹੁਣ ਜਾਂਦੀ ਨੀ ਪਈ।
ਕੱਟ ਕੇ ਵੀ ਨੀ ਬਿਲਕੁਲ ਹੀ ਆ ਜਾਂਦੀ ਜਮ ਸਲੋ।
ਹੋਣਾ ਹੀ ਹੈ
ਉਵੇਂ ਆਉਂਦੀ
ਉ ਆਉਂਦੀ ਵੀ ਉਹ ਕੱਟ, ਕੱਟਂ ਦਿੱਕਤ ਹੋਏਗੀ ਰੇਜ ਦੀ ਦਿੱਕਤ ਹੁੰਦੀਗੀ ਤੁਸੀਂ ਕੋਣੇ ਚ ਬੈਠੇ ਬਾਹਰ ਆ ਜਾਓ।
ਆ ਨੀ ਰਹੀ ਆਵਾਜ਼ ਨਹੀਂ ਆਉਣਦੀ।
ਆ ਨਿ ਰਹੀ ਹਜੇ ਵੀ ਹੈਲੋ। ਹੈਲੋ।
ਹਾਂ, ਹਾਂ ਹੁਣ ਆਈ ਆ।
ਹੋਣਾ ਵੀ ਫਿਰ ਠੀਕ ਹੈ
ਕਦੇ ਆਉਂਦੀ ਕਦੇ ਕੱਟ ਜਾਂਦੀ ਆ।
ਉਹ ਦਿੱਕਤ ਹੋਏਗੀ ਨਾ ਰੇਂਜ ਦੀ।
ਹਾਂ ਤੁਹਾਡੇ ਤੇ ਵਾਾਈ ਫਾਈ ਚਲਦਾ।
ਕ ਜਾਂਉਦੀ ਹੈ ਜੀ
ਹਾਂ ਨਿ ਬੜਨਦਾ ਕਮ ਪਰ ਪੋਚੇ ਤਾ ਹੁਣੇ ਲਾਣੇ ਨੇ ਪੋਚੇ ਤੇ ਹੁਣੇ ਲਾਣੇੇ ਪਰ
ਇੱਕ ਘੰਟਾ ਡੇਢ ਲੱਖ ਹੋਚੀ। ਪੂਰੇਦਗੀ ਪੌੜੀ ਤੇਤੇ ਲਉਣੀ ਹੁੰਦੀ ਹੈ ਫਰਸੇ ਲਉੀੁੰਦੀ
ਕੀ ਕਹਿੰਦਾ ਕਰਮਾ, ਕਰਮਾ ਅੱਛਾ
ਤੁਹਾਡੀ ਹੋ ਗਈ ਸਫਾਈ
ਹੋਰ।
ਕੀ ਕਰਦੇ।
ਹੋਰ ਕੋਈ ਸੁਣਾ ਤਾਜ।
ਬਸ ਨਵੀ ਤਾਜੀ ਕੀ ਬੈਠੇ ਹੋਏ ਗਰਮੀ ਬੜੀ ਹੋਈ ਦੀ ਏ।
ਹੈਲੋ ਹਾਂ।
ਕੀ ਹੁੰਦਾ ਪਿਆ ਜੇ ਕੋਈ ਕਿ ਪਿੱਛੇ ਸ਼ੋਰ ਬੜਾ ਕੀਤਾ ਹੋਇਆ ਜੇ।
ਤੇਰੀ ਆਵਾਜ਼ ਬਿਲਕੁਲ ਵੀ ਨਹੀਂ ਸੁਣਦਾ ਮੈਂ ਕੀ ਹਬ ਲਵਾਂ ਤੇ ਉਹ ਤੇ ਮੈਂਰੀ ਆਵਾਜ ਤੇਰੇ ਕੋਲ ਜਾਂਦੀ ਪੀ। ਤੇਰੀ ਅਵਾਜ ਨੀ ਆਂਦੀ ਪਈ ਮਾੜੀ, ਮਾੜੀ
ਆ ਮੈਂ ਕਿਹਾ ਤੁਹਾਡੀ ਅਵਾਜ ਵਾ ਮੇਰੇ ਕੋਲ ਆਂਦੀ ਵੀ ਤੁਸੀਂ ਬੋਲੀ ਜੋ ਮੈਂ ਸੁਣਦਾ ਰਾ।
ਊਰਾ ਪਰਾ ਹੋ ਜਾ ਥੋੜੀ ਜੀ।
ਕੀ
ਹੇਲੋ। ਹੈਲੋ ਹੈਲੋ।
ਵਾਜ਼ ਨੀ ਏ ਹੈਲੋ।
ਹਾਂ-ਹਾਂ ਆਈ ਵੀ ਤੇਰੀ ਅਵਾਜ਼।
ਹੈਲੋ
ਬੋਲ। ਮੇਰੀ ਆਵਾਜ਼ ਨੀ ਯਾਰ ਮੈਂ ਤੇ ਆ ਮੈਂ ਮੇਰੀ ਆਵਾਜ਼ ਸੁਣਦੀ ਪਈ ਤੈਨੂੰ? ਤੇਰੀ ਆਵਾਜ਼ ਮੈਨੂੰ ਬਿਲਕੁਲ ਨੀ ਸੁਣਦੀ ਪੀ।
ਕਰ ਤੁਹਾਡੇ, ਤੁਹਾਡੇ ਤੁਹਾਡੀ ਸਿਮ ਕੇ ਲਈਏ ਫੋਨ ਤੁਹਾਡੇ ਫੋਨ ਦੀ ਸਮਿਮ ਕਿਸ ਚੀਜ਼ ਦੀ ਹੈ।
ਅੱਛਾ ਜੀ
ਆਰੀ ਵਾਜ, ਹੈਲੋ।
ਨਹੀਂ ਆਈ-ਨਹੀਂ ਆਈ।
ਦਿੱਕਤ ਏ ਆ ਰੀਏ ਮੈਨੂੰ ਤੁਹਾਡੀ ਆਵਾਜ਼ ਨੀ ਆਦੀ ਪਈ ਹੁਣ ਸਾਫ਼।
ਮੇਰੀ ਆਵਾਜ਼ ਸਾਫ਼ ਨਈਂ ਆਉਂਦੀ।
ਨਾ ਤੁਹਾਡੀ ਆਵਾਜ਼ ਨੀ ਸਮ ਆਉਂਦੀ ਪੀ।
ਅੱਛਾ ਕਟ-ਕਟ ਆਂਦੀ ਐ।
ਹਾਂ ਕੱਟ-ਕੱਟ ਦੀ ਵਾਜ਼ ਆਜੇਗੀ ਵੇ ਦਿੱਕਤ ਹੋਈ ਹੈਗੀ ਨਾ
ਵੀ ਨੀ ਆਉਂਦੀ ਪਈ, ਸੁਣਦਾ ਹੀ ਨਾ ਕੀ ਕਹਿੰਦੇ ਬਿਲਕੁਲ ਆਵਾਜ਼ ਨੀ ਹੈਗੀ।
ਆਵਾਜ਼ ਬਿਲਕੁਲ ਨੀ ਆ ਰੀ।
ਕੀ
ਮ ਆਵਾਜ਼ ਬਿਲਕੁਲ ਨੀ ਆਉਂਦੀ ਪੀ?
ਹਾਂ ਹੁਣ ਆਈ ਆ, ਪਹਿਲਾਂ ਜਮਣ ਨੀ ਸੀ, ਹਾਂ ਆ ਗੀ ਏ।
ਅ ਚੱਲ ਕੋਈ ਦਿੱਕਤਕਤ ਹੋਏਗੀ ਨਾ ਤਾਂ ਨੀ ਆਂਦੀ ਹੋਈ।
ਹਾਂ ਤਾਂ ਹੀ ਨੀ ਆਉਂਦੀ ਪੀ ਸੀ ਹੁਣ ਆਈ ਆ।
ਅੱਛਾ ਹੁਣ ਫੁੱਲ ਆਉਂਦੀ ਪਈ ਏ।
ਹਾਂ ਹੁਣ ਫੁੱਲ ਆਵਾਜ਼ ਤੇਰੀ।
ਪਰ ਫੇਰ ਠੀਕ ਮੈ ਛੱਤ ਚੜ੍ਹ ਗਿਆ ਨਾ ਇਸ ਕਰਕੇ। ਹਾਂਜੀ। ਪਹਿਲੇ ਉੱਥੇ ਸੁਣਾ ਹੋਰ ਕੀ ਕਰਦੇ ਨੇ ਰੋਟੀ ਖਾ
ਇਹਨੇ ਤੋਂ ਨਾ ਕਿਥੇ ਰੋਟੀ ਖਾਣੀ ਹਜੇ ਆਜਾ ਖਾ ਲਾ। ਬਣਾ ਲੀ ਏ ਕਟਲ ਬਣਾਇਆ ਤੈਨੂੰ ਦਸਿਆ ਤੇ ਹੈ।
ਮੈਨੂੰ ਕੁਝ ਦੱਸਿਆ ਸੀ, ਮੰਮੀ ਦੱਸਿਆ ਹੋਏਗਾ।
ਦੱਸਿਆ ਸੀ ਤੈਨੂੰ ਸੁਣਿਆ ਹੀ ਨੀ।
ਉਹੀ ਫੇਰ ਮੈਨੂੰ ਆਵਾਜ਼ ਕੱਟ-ਕੱਟ ਕੇ ਆ ਰਹੀ ਏ ਨਾ। ਆਹੋ।
ਕੱਲ ਕਟਹੱਲ ਲਿਆਈ ਸਾ ਕਹਿੰਦੀ ਚਾਰ ਦਿਨ ਹੋ ਗਏ ਭੈਣ ਨੂੰ ਪਤਾ ਹੀ ਨੀ ਲੱਗਿਆ। ਮੈਂ ਜਾਦਾ ਆਉਦਾ ਟਾਈਮ ਨੀ ਲਗਾ, ਮੈਂ ਸਵੇਰੇ ਹੋਰ।
ਸਾਡੇ ਪਈ ਦੀਆ ਨ ਛੁੱਟੀਆਂ ਪੰਜ ਛੇ ਦਿਨ ਦੀਆ।
ਚੱਲ ਚਲੀਏ ਸ਼ੋਪਿੰਗ ਕਰਕੇ ਆਈਏ।
ਹੰਗਰ ਵੀ ਬੜੀ ਹੈ ਬਾਅਰ ਦਿਲ ਨੀ ਕਰਦਾ ਜਾਣ ਤੇ
ਗਰਮੀ ਬੜੀ ਹੋਈ ਪਈ ਬਾਰ ਨਿਕਲਨ ਦਾ ਦਿਲ ਈ ਨਈ ਕਰਦਾ।
ਫਿਰ ਕੀ ਹੋਗਾ ਨਿਕਲੇਗਾ ਆਜ ਮਹਿਲਾ ਆ ਜਾਵਾਂਗੇ।
ਹਾਂ ਜਾਂ ਕਿੰਨਦੇ ਪੈਦਲ ਜਾਵਾਂਗੇ।
ਸਕੂਟਰੀ ਲੈਂਦੇ ਮੰਮੀ ਵਾਲ਼ੀ।
ਆਹ ਪਹਿਲੇ ਸ਼ਹਿਰ ਜਾਵਾਂਗਾ ਫਿਰ ਸਕੂਟਰੀ ਲੈ ਕੇ ਆਵਾਂਗਾ।
ਤਾਂ ਹੁਣ ਫਿਰ ਫੇਰ ਜਾਵਾਂਗੇ। ਹੋਰ ਕੀ ਕਰਨਾ ਆਹੀ ਕੰਮ ਆਪਾਂ ਨੂੰ ਹੂੰ। ਆਹਾ ਇਹੀ ਕੰਮ ਰਹਿ ਗਿਆ।
ਹੋਰ ਰੰਗ ਕਾਲਾ ਹੋ ਜਾਂਦਾ ਮੇਰਾ।
ਹਾਂ।
ਮੈਂ ਰੰਗ ਕਾਲਾ ਯਾਜਾਂ ਜੇ ਤਾਂ ਮੈਂ ਬਾਹਰ ਨਿਕਲਦਾ।
ਆਏ ਹਾਏ।
ਹਾਏ ਵੇਖੀ ਕਿਤੇ। ਹਾਂ ਸਹੀ ਗੱਲ ਏ ਤੇ ਕਰੀਮਾਂ ਲਾਉਣੀ ਪੈਂਦੀਆਂ ਨੇ ਇੰਜਲੀ ਇੰਜਲੀ ਲੁਕੋ ਕੇ ਰੱਖਦੀ ਏ।
ਇੰਨੀ ਕੁ ਧੁੱਪ 'ਚ ਤੇਰਾ ਰੰਗ ਕਾਲਾ ਹੋ ਜਾਵੇਗਾ।
ਬਹੁਤ ਉਹ ਖ਼ਤਰ ਨਾ।
ਐਵੇਂ ਰੰਗ ਕਿਵੇਂ ਕਾਲੇ ਹੋ ਜਾਣਗੇ ਮੇਰਾ ਤੇ ਹੋਇਆ ਕੋਣੀ। ਮੈ ਸਾਰਾ ਦਿਨ ਤਾਂ ਤਾਂ ਧੁੱਪ ਚ ਰੈ ਨੀ ਆ ਇਹਦਾ ਨਾਮ ਹੈਗਾ ਹਰਗੁਣ ਹਰਗੁਣ ਹਰਗੁਣ।
ਹਰਗੁਨ ਸ ਦਾ ਨਾਮ ਤੁਸੀਂੱ ਐਚ ਤੋ ਰੱਖ ਦਿੰਦਾ ਹਨੀਪ੍ਰੀਤ ਹਰਗੁਨ
ਹਰਗੁਣ ਹਾਂ ਐਚ ਤੋਂ ਹੈ। ਹਰ ਗੁਣ ਹਨੀ ਹਰ ਨੀਤ ਲ ਇਹ ਹਰ ਗੁਣ ਆਰਵ। ਇਹ ਹਰਗੁਣ ਆਰਵ ਏ। ਹੋਰ ਨਹੀਂ ਵਿਚ ਏ ਵੀ ਆ ਗਿਆ ਆਰਵ।
ਹਾਂਜੀ।
ਦਾ ਨਾਮ ਉਹਦਾ ਨਾਮ ਸਹਿਜ ਨੀ ਗਾ।
ਹਾਂਜੀ।
ਉਹਦਾ ਨਾਮ ਸਹਿਜ ਏ।
ਅੱਛਾ ਸਹਿਜ ਏ ਅੱਛਾ ਹਾਂਜੀ
ਉਹਦਾ ਐਸ ਤੋਂ ਆ ਗਿਆ ਸਹਿਜ।
ਹਾਂਜੀ ਹਾਂਜੀ।
ਸਹਿਜਦੀਪ ਕੌਰ।
ਅੱਛਾ ਅੱਛਾ ਚਲੋ ਵਧੀਆ। ਹੁਣ ਮੇਰਾ ਨੰਬਰ ਆ ਗਿਆ ਸੇਵ ਕਰ ਲੈਂਣਾ ਨੰਬਰ ਮੇਰਾ।
ਹੈ।
ਮੈਂ ਮੇਰਾ ਨੰਬਰ ਆ ਗਿਆ ਸੇਵ ਕਰ ਲੈ ਨਾ
ਚੰਗਾ ਕਰ ਲੂੰਗੀ
ਹਾਂਜੀ ਦਸ ਵਜ ਗਏ ਨਾ ਦਸ ਮਿੰਟ ਹੋਏ ਨਾ ਫੋਨ ਕੱਟ ਲੋ।
ਠੀਕ ਲੈਟ ਚਲੀ ਗਈ।
ਹਾਂਜੀ ਜੀ।
ਹੈਲੋ।